ਹੈਲੋ
ਨੌ
ਹੈਲੋ
ਹੈਲੋ
ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ
ਹਾਂਜੀ ਤੁਸੀਂ ਮੈਂ ਤੁਹਾਡਾ ਮਿਸ ਕਾਲ ਦੇਖੀ ਸੀ ਮ ਕੋਲ ਕਰਾਂ
ਹਾਂਜੀ ਹਾਂਜੀ ਮੈਂ ਕੀਤੀ ਸੀ ਪਰਸੋਂ
ਹਾਂਜੀ ਹੋਰ ਸੁਣਾਓ ਕਿੱਦਾਂ ਠੀਕ ਠਾਕ
ਹਾਂਜੀ ਵਧੀਆ ਮੈਂ ਪੁੱਛਣਾ ਸੀ ਰੈਸਿਪੀ ਪੁੱਛਣੀ ਸੀ।
ਹਾਂਜੀ ਦੱਸੋ ਕਿਹੜੀ ਰੈਸਿਪੀ ਪੁੱਛਣੀ ਸੀ
ਉਹ ਕੀ ਕਹਿੰਦੇ ਨੇ ਪਾਸਤਾ ਜਿਹੜਾ ਕਿ ਮੀ ਪਾਸਤਾ ਬਣਾਂਦੇ ਆ ਵਾਈਟ ਸੋਸ
ਹਾਂਜੀ
ਉਹ ਪੁੱਛਣਾ ਸੀ।
ਹੈਲੋ
ਹੈਲੋ
ਹੈਲੋ ਹਾਂਜੀ -ਹਾਂਜੀ ਦੱਸੋ?
ਕਰੀਮੀ ਪਾਸਤਾ ਸੀ ਉਹਦੀ ਪੁੱਛਣੀ ਸੀ ਰੈਸਪੀ
ਅੱਛਾ ਕਰੀਮੀ ਪਾਸਤਾ ਦੀ ਰੈਸਪੀ ਠੀਕ
ਹਾਂਜੀ
ਕਰੀਮੀ ਪਾਸਤਾ ਦੀ ਰੈਸਪੀ ਇੱਦਾਂ ਹੈ ਕਿ ਕਰੀ ਪਹਿਲੇ ਪਾਸਤਾ ਲਈਦਾ ਪਾਸਤੇ ਨੂੰ ਨਾ ਮੈਂ ਬੋਆਇਲ ਕਰ ਲੈਂਦੀ ਹਾਂ ਪਹਿਲੇ ਸਭ ਤੋਂ ਪਹਿਲੇ ਉਹਨੂੰ ਥੋੜ੍ਹਾ ਬੋਆਇਲ ਕਰ ਲਈਦਾ ਬੋਆਇਲ ਕਰਨ ਜਦੋਂ ਧਰੀ ਦਾ ਉੱਪਰ ਉਹ ਪਾਣੀ ਦੇ ਵਿੱਚ ਨਾ ਥੋੜ੍ਹਾ ਜਿਹਾ ਤੇਲ ਪਾ ਦਿੰਦੇ ਇੱਕ ਚਮਚ ਇੱਕ ਤੋਂ ਹੀ ਘੱਟ ਦੋ ਗੁੰਦ ਤੇਲ ਪਾ ਦੇ ਦਈ ਆ ਇੱਕ ਸਿਰਫ ਬੋਆਇਲੂ ਹੁੰਦਾ ਹਾਂਜੀ ਇੱਕ ਤਰ੍ਹਾਂ ਬੋਆਇਲ ਰੱਖ ਦਈ ਦਾ ਫਿਰ ਉਹ ਸਾਰੇ ਮਟੀਰੀਅਲ ਕੱਟ ਲਈਦਾ ਸਬਜ਼ੀਆਂ ਜੋ ਜੋ ਅਸੀਂ ਪਾਉਣਾ ਚਾਹੁੰਦੇ ਹਾਂ ਉਹ ਵਿੱਚ ਪਿਆਜ਼ ਟਮਾਟ ਬਟਰ ਗਾਜਰ ਕਰਲਓ ਬਰੀਕ -ਬਰੀਕ ਸ਼ਿਮਲਾ ਮਿਰਚ ਹੋ ਗਈ ਹੈ। ਮਟਰ ਪਾਣੇ ਚਾਉ ਮਟਰ ਮਟਰ ਪਾ ਲਓ ਬੋਲ ਇਹ ਸਾਰੀ ਸਬਜ਼ੀਆਂ ਨੂੰ ਮਤਲਬ ਪਿਆਜ਼ ਫਿਰ ਤੇਲ ਧਰੀ ਦਾ ਕੜਾਹੀ ਵਿੱਚ ਤੇਲ ਧਰ ਕੇ ਉਹਦੇ ਵਿੱਚ ਜੂ ਮੈ ਪਟੀਰੀਲ ਪ ਜੀਰਾ ਜੀਰਾ ਹੋਰ ਜੀਰਾ ਪਿਆਜ਼ ਡਾਲ ਕੇ ਫਿਰ ਆਪਣਾ ਸਮਾਨ ਪਾਓ ਜੋ ਮਸਾਲੇ ਪਾਈ ਦੇ ਨੇ ਨਮਕ ਮਿਰਚ ਹਲਦੀ ਸਾਰਾ ਮਿਕਸ ਕਰਕੇ ਪਿਆਜ਼ ਥੋੜ੍ਹਾ ਬਰਾਊਨ ਹੋ ਜਾਏ ਉਸ ਤੋਂ ਬਾਅਦ ਜਿਹੜੀਆਂ ਸਬਜ਼ੀਆਂ ਸਾਰੀਆਂ ਚੀਰੀ ਦੀਆਂ ਨੇ ਉਸ ਸਬਜ਼ੀਆਂ ਵਿੱਚ ਪਾ ਦੇਦੀਆਂ ਨੇ ਸਬਜ਼ੀਆਂ ਨੂੰ ਥੋੜ੍ਹਾ ਫਰਾਈ ਕਰੀਦਾ ਫਰਾਈ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਹਲਕਾ ਜਿਹਾ ਪਾਣੀ ਪਾ ਕੇ ਥੋੜਾ ਨਾ ਸਟੀਮ ਦੇ ਦੇ ਦੀ ਉਸ ਸਬਜ਼ੀਆਂ ਨੂੰ ਵੀ ਗਲ ਜਾਣ। ਸਟੀਮ ਦੇ ਕੇ ਉਸ ਤੋਂ ਹਿਲਾ ਉਸ ਤੋਂ ਬਾਅਦ ਫਿਰ ਜੋ ਮਸਾਲੇ ਪਾਣੇ ਅ ਪਾ ਸਕਦੇ ਹਾਂ ਕਾਲੀ ਮਿਰਚ ਕੁਛ ਹੋ ਗਈ ਚਾਟ ਮਸਾਲਾ ਹੋ ਗਿਆ ਜੋ ਵੀ ਮਤਲਬ ਆਪਣੇ ਟੇਸਟ ਦੇ ਹਿਸਾਬ ਨਾਲ ਸੋਇਆ ਸੋਸ ਪਾਤੀ
ਹਾਂਜੀ ਵੀ ਸੋਸ ਆਉਂਦੀ ਨਾ ਪਾਸਤਾ ਸੋਸ
ਤਾਂ ਸੋਸ ਵੀ ਮਿਲਦੀ ਹੈ ਉਹ ਵੀ ਪਾ ਸਕਦੇ ਹਾਂ ਹਮ ਅਗਰ ਨਾ ਹੋਏ ਅਤੇ ਘਰ ਕੈਚਅਪ ਹੁੰਦੇ ਹੈ ਟਮਾਟੋ ਸੋਸ ਦੇ ਹੋ ਗਏ ਚਿੱਲੀ ਸੋਸ ਦੇ ਹੋ ਗਏ ਉਹ ਵੀ ਯੂਜ ਕਰ ਸਕਦੇ ਹਾਂ ਤੇ ਉਹ ਭਾ ਕਿ ਉਸ ਤੋਂ ਬਾਅਦ ਜਹੜਾ ਬੋਆਇਲ ਹੁੰਦਾ ਪਾਸਤਾ ਬੋਇਲ ਨੂੰ ਬੋਇਲ ਪਾਸਤਾ ਨੂੰ ਨਾ ਕੜਾਹੀ ਵਿੱਚ ਲੁਦਈ ਦਾ ਫਿਰ ਉਹਨੂੰ ਅੱਛੀ ਤਰ੍ਹਾਂ ਮਿਕਸ ਕਰੀ ਦਾ ਸਾਰੀ ਸਬਜ਼ੀਆਂ ਅੱਛੀ ਤਰ੍ਹਾਂ ਰਾਜਣ ਉਸ ਤੋਂ ਬਾਅਦ ਕਰੀਮ ਮਿਲਦੀ ਹੈ ਬਜ਼ਾਰੋਂ ਵੀ ਕਰੀਮ ਲਿਆ ਸਕਦੇ ਹੋ
ਹਾਂਜੀ ਹਾਂਜੀ ਬਜ਼ਾਰੋਂ ਵੀ ਮਿਲਦੀ ਹੈ ਉਓਦਾਂ ਵੀ ਜਿਵੇਂ ਅੱਜ ਅੱਜ ਕੱਲ੍ ਘਰ ਬਣਾਉਂਦੇ ਨੇ ਨਾ
ਹਾਂਜੀ ਮੈਦੇ ਦੀ ਵੀ ਬਣ ਜਾਂਦੀ ਹੈ। ਥੋ ਹਲਕਾ ਜਿਹਾ ਪਾਣੀ ਲਵੋ ਵਿੱਚ ਇੱਕ ਚਮਚ ਮੈਦਾ ਪਾਓ? ਉਹਨੂੰ ਥੋੜ੍ਹਾ ਬੀਟ? ਕਰਕੇ ਅਤੇ ਉਹ ਮਤਲਬ ਜਦੋਂ ਸਾਰਾ ਬਣ ਜਾਂਦਾ ਪਾਸਤਾ ਹਿਲਾ ਲਿਆ ਸਬਜ਼ੀਆਂ ਫਿਰ ਥੋੜ੍ਹਾ ਜਿਹਾ ਉਹ? ਪਾ ਦਉ ਫਿਰ ਉਹਨੂੰ ਥੋੜ੍ਹਾ ਜਿਹਾ ਹਲਾ ਲਓ ਸੇਕ ਦਵਾ ਲਓ? ਬਸ ਇਸ ਚ ਫਿਰ ਉੱਪਰ‌ ਗਾਰਨਿਸ਼ ਕਰੋ ਧਨੀਆਂ ਦੀ, ਪੁਦੀਨੇ ਦੀ। ਇਸ ਤਰ੍ਹਾਂ ਥੋੜਾ ਹਲਕਾ ਹਲਕਾ। ਕਰ ਬਸ ਅੱਛਾ ਅ ਦੇਖਣ ਚ ਵੀ ਅੱਛਾ ਲੱਗਦਾ। ਐ ਸਵਾਦ। ਹੂੰ।
ਮਤਲਬ ਬਸ ਈਜ਼ੀ ਏ ਸਬਜ਼ੀਆਂ ਭਾਵੇਂ ਆਪਾਂ ਹਾਂ ਭਾਵੇਂ ਸ਼ਿਮਲਾ ਮਿਰਚ ਪਾ ਲਈਏ, ਗਾਜਰ ਸਾਰੀ ਪਾ ਲਈਏ। ਸਬਜ਼ੀਆਂ।
ਹੋਰ ਸੁਣਾਓ ਠੀਕ ਹੋ? ਇਸ ਤਰ੍ਹਾਂ ਹੀ ਪਾਸਤਾ ਬਣਦਾ ਇਸ ਤਰ੍ਹਾਂ ਹੀ ਮੈਂ ਤਾਂ ਮਕਰੋਨੀ ਜਿਹੜੀ ਮਿਲਦੀ ਹੈ ਛੋਟੀ ਛੋਟੀ। ਇਸ ਲਈ ਮਕਰੋਨੀ ਵੀ ਹੁੰਦੀ ਹੈ ਮੈਦੇ ਦੀ ਅੱਜ ਕੱਲ੍ਹ ਤੇ ਵੈਸੇ ਮੈਦਾ ਨਹੀਂ ਆਟੇ ਦੀ ਵੀ ਮਿਲਣ ਲੱਗ ਪਈ ਹੈ? ਆਟੇ ਦੀ ਵੀ ਆਉਦੀ ਹੈ? ਦੀ ਹੈ ਇਹ ਮੈਕਰੋਨੀ। ਸੂਜੀ ਦੀ ਸੋਰੀ ਸੂਜੀ ਦੀ?
ਆਜੋ।
ਆਟੇ ਦੀ ਨੀ ਸੂਜੀ ਦੀ ਵੀ ਆਉਂਦੀ ਹੈ? ਸੂਜੀ ਦੀ ਜ਼ਿਆਦਾ ਬੈਟਰ ਰਹਿੰਦੀ ਹੈ ਅੱਜ ਕੱਲ।
ਮੈਂ ਕਿਹਾ ਅੱਜ ਪਾਸਤੇ ਵੀ ਬੜੇ ਟਾਈਪ ਦੇ ਆ ਗਏ ਨੇ?
ਹਾਂਜੀ। ਅੱਜ ਕੱਲ੍ਹ ਤੇ ਸੂਜੀ ਦੀ ਜ਼ਿਆਦਾ ਸਹੀ ਰਹਿੰਦੀ ਹੈ?
ਹਾਂਜੀ ਆ ਉਹ ਪਾਸਤਾ ਬਣਾਣਾ ਸੀ? ਉਂਝ ਕਹਿ ਰਹੇ ਸੀ ਤੇ ਬਸ ਮੈਂ ਕਿਹਾ ਚੱਲ ਪੁੱਛਾਂ?
ਕੋਈ ਨਹੀਂ ਜ਼ਰੂਰ ਬਣਾ ਕੇ ਦੇਖੋ ਬੜਾ ਅੱਛਾ ਟੇਸਟੀ ਬਣਦਾ ਹੈ। ਅੱਛਾ, ਲੱਗਦਾ ਬੱਚਿਆਂ ਨੂੰ ਵੀ ਇੱਕ ਅਲੱਗ ਦੀ ਡਿਸ਼ ਮਿਲ ਜਾਂਦੀ ਹੈ ਹੋਰ ਕੀ।
ਕਰੀਮ ਆਪਾਂ ਬਾਜ਼ਾਰੋਂ ਲੈ ਸਕਦੇ ਹਾਂ ਨਾ ਫਰੈਸ਼ ਕਰੀਮ?
ਹੂੰ-ਹੂੰ ਫਰੈਸ਼ ਵੀ ਲਿਆ ਸਕਦੇ ਹਾਂ ਹਾਂ?
ਹਾਂਜੀ ਹੋਰ ਜਿਵੇਂ ਆਪਾਂ ਜੇ ਓਦਾਂ ਹੀ ਤੜਕੇ ਵਾਲੀ ਬਣਾਣੀ ਹੈ? ਫੇਰ ਤਾਂ ਓਦਾਂ ਹੀ ਤੜਕੇ? ਛੇ।
ਹਾਂ ਤੜਕੇ ਵਿੱਚ ਵੀ ਬਣਾ ਲਓ ਉਹ ਵੀ ਜਿੱਦਾਂ ਬਣਾਣੀ ਆ ਜਾਂ ਤੜਕੇ ਵਾਲੀ ਬਣਾਣੀ ਤੇ ਤੜਕੇ ਵਾਲੀ ਬਣਾ ਲੋ।
ਹਾਂਜੀ,
ਬੱਚੇ ਵੀ ਖੁਸ਼ ਹੋ ਜਾਂਦੇ ਨੇ ਇਸ ਤਰ੍ਹਾਂ ਬਣਾ ਲਈਏ ਨਾ ਇੱਕ ਅਲੱਗ ਜਿਹੀ ਚੀਜ਼ ਮਿਲ ਜਾਂਦੀ ਉਹਨਾਂ ਨੂੰ ਖਾਣ ਵਿੱਚ,
ਹਾਂਜੀ ਤੇ ਮਤਲਬ, ਜਿਵੇਂ ਹੁਣ ਸਬਜ਼ੀ ਭਾਵੇਂ ਜਿਹੜੀ ਮਰਜ਼ੀ ਪਾ ਲਓ ਹੈ ਨਾ, ਸਾਰੀਆਂ ਹੀ ਪਾਦੇ ਅੱਜ ਕੱਲ ਤਾਂ,
ਸਾਰੇ ਹੀ ਪਾਦੇ ਐ। ਪੈ ਹੀ ਜਾਂਦੀ ਐ ਅੱਜ ਕੱਲ ਤੇ,
ਘਰ ਪਈਆਂ ਦੀਆਂ ਸੀ ਤੇ ਮੈਂ ਕਿਹਾ, ਚਲੋ ਇਹੀ ਬਣਾ ਲੈਂਨੇ ਹਾਂ।
ਹਾਂ ਹੋਰ ਕੀ ਵਧੀਆ ਸਗੋਂ। ਬਣਾ ਕੇ ਦੇਖੋ ਅੱਛੀ ਲੱਗਦੀ ਹੈ। ਹੋਰ ਸੁਣਾਓ ਵਧੀਆ ਠੀਕ-ਠਾਕ? ਹੂੰ, ਇੱਕ ਤੇ ਬਾਜ਼ਾਰੋਂ ਜੇ ਮੰਗਵਾਈ, ਨਾ ਇਹ ਚੀਜ਼ਾਂ ਬਜ਼ਾਰ ਤੇ ਅਲੱਗ ਹੀ ਮਸਾਲੇ ਪਾਦੇ ਨੇ ਉਹ ਤੇਜ਼ ਵੀ ਹੋ ਜਾਂਦੇ ਨੇ,
ਹਾਂਜੀ ਬਜ਼ਾਰ ਦੀ ਚੀਜ਼ ਫਿਰ ਅਲੱਗ ਹੁੰਦੀ ਹੈ, ਘਰ ਦੀ ਬਣਾਈ ਥੋੜ੍ਹੀ ਅਲੱਗ ਹੁੰਦੀ ਹੈ।
ਘਰ ਵਿਚ ਬਣਾਈ ਦੀ ਚੀਜ਼ ਟੇਸਟ ਹੀ ਅਲੱਗ ਹੁੰਦਾ। ਬਜਾਰ ਦੀ ਟੇਸਟੀ ਤੇ ਹੁੰਦੀ ਏ ਪਰ ਉਹ ਨਾ ਮਸ ਮਸਾਲੇ ਕੁਛ ਜਿਆਦਾ ਬੱਚਿਆਂ ਲਈ ਨੀ ਅੱਛੇ ਹੈਗੇ ਉਹ ਮਸਾਲੇ ਗਰਮ ਮਸਾਲੇ ਜ਼ਿਆਦਾ ਪਾ ਦਿੰਦੇ।
ਹਾਂਜੀ,
ਹੋਰ, ਇਸ ਤੋਂ ਵਧੀਆ ਦੇ ਘਰ ਦੇ ਮਸਾਲੇ ਜ਼ਿਆਦਾ ਵਧੀਆ ਰਹਿੰਦੇ ਨੇ ਬੱਚਿਆਂ ਲਈ ਸਿਹਤ ਵੀ ਸਹੀ ਰਹਿੰਦੀ।
ਹਾਂਜੀ ਮੈਂ ਤੇ ਸੋਚਦੀ ਵੀ, ਐਵੇਂ ਕਰੀਮ ਮੰਗਵਾਣੀ ਮਲਾਈ ਉਹੀ ਮੈਦੇ ਵਾਲਾ ਬਣਾ ਲਾਂਗੀ। ਤੇ ਜਾਂ ਮਲਾਈ ਪਾ ਦਾਂਗੀ।
ਦੁੱਧ ਪਾਓ ਜਿਸ ਤਰ੍ਹਾਂ ਉਹਨੂੰ ਮਤਲਬ ਫੈਂਟ ਕੇ ਤੇ ਉਹ ਪਾ ਦੋ, ਤਾਂ ਵੀ ਕਰੀਮੀ ਬਣ ਜਾਂਦੀ ਹੈ
ਹਾਂਜੀ ਹੋਰ ਕੀ ਘਰ ਦੀ ਚੀਜ਼ ਵਧੀਆ ਰਹਿੰਦੀ ਹੈ ਐਵੇ ਬੱਚੇ ਬਾਹਰੋਂ ਖਾਂ ਕਿਵੇਂ?
ਬੱਚੇ ਬਾਹਰੋਂ ਖਾਂਦੇ ਨੇ ਸਗੋਂ ਘਰ ਬਣਾਈ ਜਾਓ ਤੇ ਬੱਚੇ ਬਾਹਰੋਂ ਖਾਣ ਈ ਨਾ
ਹਾਂ ਤੇ ਹੈ। ਹੁਣ ਇਹ ਪਰਸੋਂ ਹੀ ਹਜੇ ਉਹ ਬਣਾਇਆ ਸੀ ਪੀਜ਼ਾ ਬਣਾਇਆ ਸੀ ਇਹਨਾਂ ਨੇ, ਬਾਰੋਂ ਲੈ ਕੇ ਆਏ ਸੀ ਬੇਸ ਓਦਾ
ਅੱਛਾ, ਘਰ ਬਣਾਇਆ
ਹਾਂਜੀ ਜੀ ਤੇ ਫੇਰ ਸਬਜ਼ੀਆਂ ਹੈਗੀਆਂ ਸੀ ਤੇ ਇਹਨਾਂ ਨੇ ਬਣਾਈਆਂ ਟੋਪਿੰਗਸ ਲਗਾ ਕੇ, ਚੀਜ਼ ਲੈ ਆਂਦਾ ਸੀ ਬਜ਼ਾਰੋਂ ਤੇ ਬਸ ਓਵਨ ਚ ਬਣਾਇਆ ਇਹਨਾਂ ਨੇ ਆਪੇ ਈ। ਹੰ
ਬਣਾਲੋ ਵਧੀਆ, ਘਰ ਵੀ ਸਬ
ਤੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਬੇਸ ਤੇ ਮੈਦੇ ਦਾ ਵੀ ਯੂਜ ਕਰਨਾ, ਤੁਸੀਂ ਘਰ ਦੀ ਰੋਟੀ ਯੂਜ ਕਰ ਲੋ ਹੈਨਾ?
ਹਾਂ ਰੋਟੀ ਕਰ ਲੋ, ਬ੍ਰੈਡ ਕਰ ਲਓ, ਜਿਹੜੇ ਬ੍ਰੈਡ ਮਿਲਦੀ ਹੈ ਆਟੇ ਵਾਲੀ ਬ੍ਰੈਡ, ਉਹ ਲੈ ਲਓ।
ਸਕਦੇ ਆ ਉਹ ਵੀ ਫਲੱਫੀ
ਹਾਂ, ਫਲੱਫੀ ਹੁੰਦੀ ਹੈ। ਬਜ਼ਾਰੋਂ ਤੇ ਮੈਦੇ ਦਾ ਹੀ ਮਿਲਣਾ ਆ
ਬ੍ਰੈਡ ਪੀਜ਼ਾ ਵੀ ਉਦੋਂ ਬਣਾਇਆ ਸੀ।
ਯਾਂ ਤੇ ਫਿਰ ਉਹ ਸੂਜੀ ਨੂੰ, ਯਾਂ ਫਿਰ ਜਿਹੜਾ ਮਤਲਬ ਡੋ ਬਣਾਉਣਾ ਉਹਦਾ ਪੀਜ਼ੇ ਦਾ, ਤੇ ਉਹ ਤੇ ਸੂਜੀ ਨੂੰ ਗੁੰਨ ਕੇ ਵੀ ਬਣ ਸਕਦੈ। ਸੂਜੀ ਨੂੰ ਭਿਉਂ ਕੇ ਉਹਦੇ ਆਟਾ ਵਾਕਣ, ਹਾਂ ਆਟੇ ਵਾਕਣ ਗੁੰਨ ਕੇ, ਹਾਂ ਆਟਾ ਲ ਲਉ ਭਾਵੇਂ ਮੈ ਪਹਿਲੇ ਸੂਜੀ ਪਾਲੋ ਥੋੜ੍ਹੀ, ਉਹਦਾ ਵੀ ਡੋ ਘਰ ਥੋੜ੍ਹੀ ਮੋਟੀ ਮੋਟੀ ਰੋਟੀ ਵਾਕਣ ਤਵੇ ਤੇ ਹਲਕਾ ਸੇ ਸੇਕ ਸੂਕ ਕੇ ਬਣ ਜਾਂਦਾ
ਹਾਂਜੀ ਹਾਂਜੀ
ਬਸ ਇਹੀ ਕੁਛ, ਛੁੱਟੀਆਂ ਨੇ ਤੇ ਬੱਚਿਆਂ ਨੇ ਕੁਛ ਕਦੀ ਇਹ ਬਨਾਨੈ ਕਦੀ ਉਹ ਬਨਾਨੈ।
ਕਦੀ ਉਹ ਕਦੀ ਉਹਨਾਂ ਨੂੰ ਰੋਜ਼ ਸਬਜ਼ੀ ਨਹੀਂ ਚਾਹੀਦੀ, ਬਸ ਇਹ ਨੀ ਖਾਣਾ ਤੇ ਉਹ ਨਹੀਂ ਖਾਣਾ। ਇੱਦਾਂ ਦੀਆਂ ਚੀਜ਼ਾਂ ਦਵੋ
ਕੁਛ ਨਾ ਕੁਛ ਚਾਹੀਦਾ ਇਹ ਬਣਾ ਕੇ ਦੋ, ਮੈਗੀ ਬਣਾਓ, ਪਾਸਤਾ ਬਣਾਓ ਹੁਣ ਕਦੀ ਕੋਲਡ ਕੋਫੀ ਬਣਾ ਕੇ ਦੋ ਇਹ ਕੋਫੀ ਬੜੇ ਪੀਂਦੇ ਚਲੌ ਹੁਣ ਬਣਾਵਾਂਗੀ ਪਸਤਾ। ਹਾਂਜੀ ਬਣਾ ਬਣਾਵਾਂਗੀ ਫਿਰ ਦੱਸਾਂਗੀ। ਹਾਂ-ਹਾਂ ਬਣਾਇਓ ਘਰੇ ਬੀਂਸ ਭਾਵੇ ਨਾ ਘਰੇ ਬਣਾ ਲਿਓ ਵਧੀਆ ਰਹੇਗਾ।
ਅਤੇ ਮੈਂ ਪੀਜ਼ਾ ਟਰਾਈ ਕਰਾਂਗੀ ਮੈਂ। ਕਦੀ ਪੀਜ਼ਾ ਨਹੀਂ ਟਰਾਈ ਕੀਤਾ ਘਰ ਵਿੱਚ
ਹਾਂ ਕੋਈ ਨਾ ਬਣਾਣਾ ਤੁਸੀਂ ਵੀ, ਹੋਰ ਕੀ ਬੱਚੇ ਖ਼ੁਸ਼ ਹੋ ਜਾਂਦੇ ਨੇ ਹੋਰ
ਹੋਰ ਸੁਣਾਓ, ਠੀਕ ਠੀਕ ਠਾਕ ਹੋ, ਠੀਕ ਸਭ? ਹਾਂਜੀ, ਚਲੋ ਠੀਕ ਈ ਚਾਹੀਦਾ। ਹੋਰ ਇੱਦਾਂ ਹੀ ਦਿਲ ਦੀ
ਚਲੋ ਠੀਕ
ਹਾਂਜੀ ਹੋਰ ਸਭ ਠੀਕ ਠਾਕ ਚਲੋ ਠੀਕ ਹੈ ਫਿਰ ਸਤਿ ਸ਼੍ਰੀ ਅਕਾਲ ਜੀ
ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ